ਹੈਲੋ ਹਾਂਜੀ, ਸਤਿ ਸ੍ਰੀ ਅਕਾਲ,
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਹੋ?
ਹਾਂਜੀ ਮੈਂ ਠੀਕ ਆ ਤੁਸੀਂ ਠੀਕ ਹੋ?
ਹਾਂਜੀ-ਹਾਂਜੀ, ਮੈਂ ਵੀ ਠੀਕ ਵਧੀਆ ਬਸ, ਹੋਰ ਸੁਣਾਓ ਤੁਸੀਂ ਸਾਨੂੰ ਕਿਵੇਂ ਆ ਕੀਤਾ?
ਬਸ ਕੁਛ ਨੀ ਐਵੇਂ ਬੈਠੀ ਹੋਈ ਸੀ। ਮੈਂ ਕਿਹਾ ਚੱਲ ਫੋਨ ਹੀ ਕਰ ਲ ਮੈਂ ਐਕਚੁਲੀ ਹਾਂ ਹਾਂ ਬਸ ਵਹਲੀ ਤੇ ਮੈਂ ਹੋ ਗਈ ਲੰਚ ਕਰਾ ਲੰਚ ਕਰਾਇਆ ਬੱਚਿਆਂ ਨੂੰ ਮੈਂ ਕਿਹਾ ਦੁਪਹਿਰ ਦਾ ਟਾਈਮ ਹੈ ਲੰਚ ਲੰਚ ਕਰਾ ਕੇ ਹੁਣ ਬਾ ਤਾਂ ਇਹ ਗਰਮੀ ਇੰਨੀ ਹੋਈ ਦੀ
ਹਾਂਜੀ ਗਰਮੀ ਤੇ ਪੁੱਛੋ ਨਾ ਬਸ
ਹਾਂ ਗਰਮੀ ਬਹੁਤ ਜ਼ਿਆਦਾ ਨਾ ਇਸ ਕਰਕੇ ਬਸ ਬ ਮੈਂ ਮੈਂ ਤੁਹਾਨੂੰ ਪੁੱਛ ਰਹੀ ਸੀ ਮੈਂ ਸੁਣਿਆ ਸੀ ਤੁਹਾਡੇ ਬੱਚੇ ਅ ਮਤਲਬ ਉੱਥੇ ਜਾ ਰਹੇ ਨੇ ਟਿਊਸ਼ਨ ਜਾ ਰਹੇ ਨੇ
ਨਹੀਂ ਨਹੀਂ ਨਹੀਂ ਤੁਹਾਨੂੰ ਕਿੰਨੇ ਕਿਹਾ ਟਊਸ਼ਨ
ਅਹ ਮੈਂ ਉਹਨੂੰ ਉਹਨਾਂ ਨੂੰ ਪੁੱਛਿਆ ਸੀ ਪਾਰਕ ਚ ਆਏ ਹੋਏ ਸੀ ਉਹ ਭਾਬੀ ਤੇ ਮੈਂ ਉਹਨਾਂ ਨੂੰ ਪੁੱਛਿਆ ਤੇ ਕਹਿੰਦੇ ਹਾਂ ਉਹਨਾਂ ਦੇ ਬੱਚੇ ਸ਼ਾਇਦ ਜਾਂਦੇ ਨੇ ਉਹਨਾਂ ਨੂੰ ਪੁੱਛੋ ਕਿਉਂਕਿ ਇਹਨਾਂ ਦਾ ਘਰ ਤੇ ਬੇੜਾ ਗਰਦ ਹੋ ਜਾਣਾ ਹੈ ਇਹ ਪੜ੍ਹਦੇ ਬਿਲਕੁਲ ਨਹੀਂ ਨੇ ਇਹ ਕਾਰਨ ਇਹਨਾਂ ਨੂੰ ਸਮਰ ਬ੍ਰੇਕ ਦਾ ਹੋਲੀਡੇ ਹੋਮਵਰਕ ਮਿਲ ਜਾਂਦਾ ਨਾ ਉਹ ਕੰਪਲੀਟ ਕਰਦੇ ਨੇ ਮੈਂ ਸੋਚ ਕੋਈ ਟਿਊਸ਼ਨ ਟੀਚਰ ਲਾ ਕਿ ਮੈਂ ਬੱਚਿਆਂ ਨੂੰ ਉੱਥੇ ਭੇਜਦਾ ਕਮ ਸੇ ਕਮ ਦੋ ਅਕਸ਼ਰ ਪੜ੍ਹ ਕੇ ਤੇ ਆਉਣਗੇ
ਹਾਂਜੀ ਹਾਂਜੀ ਤੇ ਠੀਕ ਹੈ ਨਹੀਂ ਮੈਂ ਤੇ ਨਾ ਦੇਖੋ ਮੈਂ ਤੇ ਆਪਣੇ ਬੱਚਿਆਂ ਨੂੰ ਨਾ ਆਪੇ ਪੜ੍ਹਾਉਦੀ ਹ ਬਸ ਐ ਮੈਂ ਨਾ ਥੋੜੇ ਦਿਨ ਕੋਈ ਦਸ ਪੰਦਦਰਾਂ ਦਿਨ ਮੈਂ ਨੂੰ ਪਾਇਆ ਹੈ ਮੈਂ ਕਿਹਾ ਚਲੋ ਦੇਖ ਲੈਂਦੀ ਹਾਂ ਜੀ ਹੁਣ ਬੱਚਾ ਛੋਟਾ ਵੀ ਹੈ ਇੱਕ ਤੇ ਟਾਈਮ ਨ ਮਿਲ ਪਾਉਦਾ ਨਾ ਤੇ ਮੈਂ ਦੇਖ ਲੱਗੀ ਹ ਵੀ ਚਲੋ ਦਸ ਪੰਦਰਾਂ ਦਿੰਦਾ ਸੀ ਤੇ ਮੈਂ ਉਹਨਾਂ ਨੂੰ ਆਪੇ ਹੀ ਪੜ੍ਹਾਉਂਦੀ ਹਾਂ ਸਾਰਾ ਵਰਕ ਕਰਵਾਉਣੀ ਹਾਂ ਆਪੇ ਹੀ ਤੇ ਇਹ ਵੀ ਕਿ ਹੁਣ ਛੁੱਟੀਆਂ ਦਾ ਕੰਮ ਵੀ ਬੜਾ ਜ਼ਿਆਦਾ ਮਿਲਿਆ ਤੇ ਬਹੁਤ ਜ਼ਿਆਦਾ ਆਮ ਦੇ ਦਿੰਦੇ ਨੇ ਤੇ ਇਸ ਕਰਕੇ ਫਿਰ ਮੈਂ ਫਿਰ ਮੇਰੀ ਵੱਡੀ ਹ ਵੀ ਉਹਹਦੀ ਚਲੋ ਕੋਈ ਨੀ ਮੰਮਾ ਮੈਂ ਕਿਹਾ ਚਲੋ ਕੋਈ ਨੀ ਅੱਠ ਦਸ ਦਿਨ ਜਾ ਕੇ ਦੇਖੋ ਅੱਗਾਂ ਤੇ ਤੁਹਾਨੂੰ ਸਹੀ ਲੱਗੇਗਾ ਉੱਥੇ ਸਮਝ ਆ ਜਾਏਗੀ ਇਸ ਲਈ ਬਸ ਸਭ ਕੁਛ ਤੇ ਫੇਰ ਤੇ ਮੈਂ ਤੁਹਾਨੂੰ ਪਾ ਦਾਂਗੀ ਦੱਸ ਤੇ ਮੈਨੂੰ ਦੇਖੋ ਸੰਤੁਸ਼ਟੀ ਨਹੀਂ ਹੁੰਦੀ ਇਹਨਾਂ ਨੂੰ ਪਾ ਕੇ ਨਾ ਬਾਹਰ
ਹਾਂ ਸੰਤੁਸ਼ਟੀ ਨਹੀਂੀ ਹੁੰਦੀ ਨਾ ਕਿਉਂਕਿ ਹਾਂ ਹਾਂ ਕਿਉਂਕਿ ਫੇਰ ਹੁੰਦਾ ਕਿ ਚੱਲ ਬੱਚੇ ਉੱਥੋਂ ਪੜ੍ਹ ਕੇ ਤੇ ਆਏ ਰਹੇ ਨੇ ਫੇਿਰ ਜਿੰਨਾ ਵੀ ਕਰਲ ਆਪਣਾ ਆਪਣਾ ਨੀ ਦੇ ਪਾਉਂਦੇ ਅਸੀਂ ਆਪਣੇ ਬੱਚਿਆਂ ਨੂੰ
ਹਾਂ ਹਾਂ ਹਾਂ ਹਾਂ ਹਾਂ ਉਹੀ ਗੱਲ ਹੈ ਨਾ ਅਗਰ ਮੈਂ ਇਹਨਾਂ ਨੂੰ, ਟਿਊਸ਼ਨ ਤੇ ਭੇਜ ਤ ਫੇਰ ਮੈਨੂੰ ਇਹ ਰਹੇਗਾ ਕਿ ਮੈਂ, ਮੇਰੇ ਬੱਚੇ ਕੀ ਕਰਦੇ ਪਏ ਨੇ, ਮੇਰੇ ਬੱਚੇ ਨੂੰ ਕੀ ਆੰਦੈ ਕੀ ਨਹੀਂ ਆੰਦੈ, ਉਹ ਚੀਜ਼ ਮੈਨੂੰ ਪਤਾ ਨੀ ਲੱਗੇਗੀ ਨਾ ਫੇਰ, ਤੇ ਇਸ ਕਰਕੇ ਮੈਂ ਚਲ ਦੇਖਦੀ, ਮੈਂ ਕ ਚਲੋ ਦੇਖੋ ਪ੍ਰੋਜੈਕਟ ਕੰਮ ਦਾ ਵੀ ਮਿਲੇ ਦੇ ਨੇ, ਬੜਾ ਕੰਮ ਮਿਲ ਜਾਂਦਾ ਇਹਨਾਂ ਨੂੰ ਨਾ ਛੁੱਟੀਆਂ ਦਾ, ਤੇ ਮੈਂ ਕਿਹਾ ਚਲੋ ਅੱਠ- ਦੱਸ ਦਿਨ ਤੁਸੀਂ ਜਾ ਕੇ ਦੇਖੋ ਫਰ ਅਗਰ ਸਹੀ ਲੱਗੇਗਾ, ਤੇ ਇੱਕ ਮਹੀਨਾ ਕਰਵਾ ਦਾਂਗੀ, ਸਕੂਲ ਜਦ ਤੱਕ ਨਹੀਂ ਖੁੱਲਦੇ, ਥੋੜ੍ਹਾ ਦੇਖੋ ਨਾ ਬੱਚੇ ਘਰ ਪੜ੍ਹਦੇ ਵੀ ਨੀ ਹੈ, ਤੰਗ ਵੀ ਕਰਦੇ ਨੇ ਫੇਰ ਉਰ ਕਹਿੰਦੇ ਨੇ ਬੋਰ ਹੋ ਰਹੇ ਹ ਥੋੜਾ ਇਹਨਾਂ ਦਾ ਆਓ ਵੀ ਹੋ ਜਾਏਗੀ, ਬਾਹਰ ਘੁੰਮਣਾ ਵੀ ਹੋ ਜਾਏਗਾ ਥੋੜਾ, ਘਰੋਂ ਬਾਹਰ ਨਿਕਲ ਵੀ ਜਾਣਗੇ ਇਸ ਕਰਕੇ ਮੈਂ ਥੋੜਾ ਪਾ ਦਿੱਤਾ ਸੀ, ਤੁਸੀਂ ਅ ਕਰਵਾਾਨ ਹੈ ਤੇ ਕੋਈ ਨੀ ਦੱਸਣਾ ਮੈਨੂੰ, ਆ ਜਾਣਾ ਫ ਦੇਖ ਲਵਾਂਗੇ ਤੁਸੀਂ ਵੀ ਪਾ ਦੇਣਾ ਆਪਣੇ। ਬੱਚਿਆਂ ਨੂੰ ਹਾਂਜੀ, ਹੈਲੋ।
ਹਾਂ।